ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਘਰ ਜੀ
ਹਾਂਜੀ ਆਵਾਜ਼ ਆਉਦੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ
ਵਧੀਆ ਜੀ ਵਧੀਆ, ਤੁਸੀਂ ਸੁਣਾਓ
ਅਸੀਂ ਵੀ ਵਧੀਆ, ਤੁਸੀਂ ਦੱਸੋ
ਅਸੀਂ ਵਧੀਆ, ਹੋਰ ਕੀ ਕਰਦੇ ਪਏ ਸੀ
ਕੁਛ ਨੀ, ਕੀ ਦੱਸਾਂ ਤੁਹਾਨੂੰ ਅਸੀਂ ਤਾਂ ਘੁੰਮਣ ਆਏ ਸੀ। ਨੈਨੀਤਾਲ
ਅੱਛਾ ਅੱਛਾ, ਨੈਨੀਤਾਲ ਆਏ ਉਹ ਕਿੱਦਾਂ ਦਾ ਮੌਸਮ ਹੈ ਉੱਥੇ ਦਾ
ਅਰੇ ਆਖੋ ਨਾ ਬੜਾ ਹੀ ਵਧੀਆ ਮੌਸਮ ਬੜਾ ਹੀ ਵਧੀਆ
ਅੱਛਾ-ਅੱਛਾ ਵਧੀਆ ਫਿਰ ਤੇ ਇੰਜੋਏ ਕਰੋ ਵਧੀਆ-ਵਧੀਆ ਅੱਛਾ ਮੈਂ ਤੁਹਾਨੂੰ ਉਸ ਦਿਨ ਨਾ ਪੁੱਛਦੀ ਪਈ ਸੀ ਉਹਦੀ ਰੈਸਿਪੀ ਮਨਚੂਰੀਅਨ ਦੀ ਜਿਹੜਾ ਮੈਨੂੰ ਇੱਕ ਵਾਰੀ ਦੱਸ ਦੋ ਕਿਵੇਂ ਬੰਦਾ ਮੈਂ ਸੋਚ ਰਹੀ ਸੀ ਬੱਚਿਆਂ ਨੂੰ ਬਣਾ ਕੇ ਖਵਾਵਾਂ
ਆਹੋ-ਆਹੋ ਤੇ ਮਨਚੂਰੀਅਨ ਦੀ ਰੈਸਿਪ ਪੀ ਵਾਸਤੇ ਤੁਸੀਂ ਅ ਤੁਹਾਨੂੰ ਜੋ ਸਮਾਨ ਚਾਹੀਦਾ ਹੋਗਾ ਤੇ ਸਭ ਤੋਂ ਪਹਿਲਾਂ ਤੋਂ ਇੱਕ ਕੱਪ ਕਟੀ ਹੋਈ ਬਰੀਕ ਘਟੀ ਹੋਈ ਤੁਸੀਂ ਜਾਂ ਫਿਰ ਕੱਦੂਕਸ ਕੀਤੀ ਹੋਈ ਪੱਤਾ ਗੋਭੀ ਤੇ ਹੱਦਾਂ ਕੱਪ ਕਦਕਸ ਕੀਤਾ ਹੋਇਆ ਗਾਜਰ ਤੇ ਦੋ ਅਹ ਦੋ ਤਿੰਨ ਬੜੇ ਚਮਚ ਮੈਦਾ ਚਾਹੀਦਾ ਹੋਗਾ ਅਤੇ ਦੋ ਬੜੇ ਚਮਚ ਕਨਫਲੋਰ ਆਹੋ
ਅੱਛਾ ਕੌਨਸੋਰ ਵੀ ਭਾਈ ਦਾ ਵਿੱਚ ਅੱਛਾ-ਅੱਛਾ
ਹ ਆਹੋ ਤੇ ਨਮਕ ਤੁਸੀਂ ਸਵਾਦ ਅਨੁਸਾਰ ਲੈ ਸਕਦੇ ਹੋ ਅਤੇ ਤੁਹਾਨੂੰ ਚਾਹੀਦੀ ਹੈ ਕਾਲੀ ਮਿਰਚ ਉਹਨਾਂ ਨੂੰ ਉਸਨੂੰ ਅ ਕੁੱਟ ਘੇ ਨਾ ਤੁਸੀਂ ਪਾ ਸਕਦੇ ਹੋ ਅਤੇ
ਹਾਂਜੀ
ਤਲ ਤਲਣ ਵਾਸਤੇ ਤੇਲ ਚਾਹੀਦਾ ਹੋਏਗਾ
ਆਹੋ-ਆਹੋ-ਆਹੋ-ਆਹੋ-ਆਹੋ ਤੇ ਸਾ ਸੋਸ ਵਾਸਤੇ ਤੁਹਾਨੂੰ ਕੀ ਚਾਹੀਦਾ ਹੋਵੇਗਾ ਜੋ ਗਰੇਵੀ ਹੁੰਦੀ ਆ ਨਾ ਤੇ ਉਹਦੇ ਵਾਸਤੇ ਤੁਹਾਨੂੰ ਚਾਹੀਦਾ ਇੱਕ ਪਿਆਜ਼ ਬਰੀਕ ਕੱਟੀ ਹੋਈ ਤੇ ਇੱਕ ਸ਼ਿਮਲਾ ਮਿਰਚ ਬਰੀਕ ਕੱਟੀ ਹੋਈ ਇੱਕ ਬੜਾ ਚਮਚ
ਅੱਛਾ।
ਲੈਸ ਕੱਟਾ ਹੋਇਆ ਤੇ ਇਕ ਬੜਾ ਚਮਚ ਅ--ਤੁਸੀਂ ਲੈ ਆ ਤੇ ਇੱਕ ਵੱਡਾ ਚਮਚ ਟਮਾਟਰ ਸੋਸ ਹੁੰਦੀ ਹੈ, ਨਾ ਉਹ ਚਾਹੀਦੀ ਹੋ ਗਈ। ਤੇ ਇੱਕ ਬੜਾ ਚਮਚ ਚਿੱਲੀ ਸੋਸ ਹਾਂਜੀ। ਆਹੋ
ਇਹਨਾਂ ਸਾਰਿਆਂ ਨੂੰ ਫਿਰ--ਅਸੀਂ ਕੇ ਤੇ ਫੇਰ ਅਸੀਂ ਉਹਦੀਦੇ ਹਾਂ।
ਆਹੋ, ਆਹੋ, ਆਹੋ। ਆਹੋ, ਅਸੀਂ ਪਹਿਲਾਂ ਪੂਰਾ ਸਮਾਨ ਸਮਝ ਲਿਓ। ਤੁਸੀਂ ਕੀ, ਕੀ ਚਾਹੀਦਾ ਹੋਵੇਗਾ।
ਸੋਇਆ ਸੋਸ ਵੀ ਪਾਉਦੇ ਆ ਜਾਂ ਨਹੀਂ ਪਾਦੇ ਸੋਯ ਸੋਸ ਵਗੈਰਾ
ਆਹੋ-ਆਹੋ-ਆਹੋ ਹੁਣ
ਅੱਛਾ
ਦੱਸਿਆ ਨੀ ਤੁੂੰ ਤੁਹਾਨੂੰ ਤੇ ਇੱਕ ਬੜਾ ਚਮਚ ਸੋਇਆ ਸੋਸ ਚਾਹੀਦੀ ਹੋਗੀ ਤੇ ਇੱਕ ਬੜਾ ਚਮਚ ਟਮਾਟਰ ਸੋਸ ਚਾਹੀਦੀ ਹੋਏ ਗਿਆ ਤੇ ਇੱਕ ਚਮਚ ਤੁਹਾਨੂੰ ਚਿੱਲੀ ਸੌਸ ਦੇ ਤਿੰਨੋਂ ਅਤੇ ਤਿੰਨ ਸੋਸਾਂ ਨੂੰ ਤੁਹਾਨੂੰ ਥੋੜਾ-ਥੋੜਾ ਚਾਹੀਦਾ ਹੈ। ਇੱਕ-ਇੱਕ ਚਮਚ ਤੁਸੀਂ ਚਾਹੀਦੀ ਹੈ ਤਿੰਨੋ ਸੌ- ਸੌ ਚਿੱਲੀ ਸੌਸ ਤੇ ਤੁਹਾਡੀ ਟਮਾਟਰ ਸੋਸ ਤੇ ਤੁਹਾਡੀ ਸੋਇਆ ਸੋਸ।
ਅੱਛਾ, ਅੱਛਾ। ਮੈਂ ਜ਼ਰੂਰ ਟਰਾਈ ਕਰਾਂਗੀ ਇਹਨੂੰ ਇੱਕ ਵਾਰੀ।
ਤੇ ਹਾਂ, ਹਾਂ, ਆਹੋ ਹ ਇੱਕ ਬੜਾ ਚਮਚ ਕੋਨਫਲੋਰ ਤੁਸੀਂ ਲੈ ਆਣਾ ਅਤੇ ਉਹਨ ਉਸਨੂੰ ਥੋੜ੍ਹਾ ਇੱਕ ਥੋੜ੍ਹੇ ਪਾਣੀ ਵਿੱਚ ਅ ਘੋਲ੍ਹਿਆ ਹੋਇਆ ਤੁਹਾਨੂੰ ਕੌਨ ਫਲੋਰ ਚਾਹੀਦਾ ਹੋਏਗਾ ਓਕੇ ਅਤੇ ਤ ਸਭ ਤੋਂ ਪਹਿਲੋਂ ਤੁਸੀਂ ਪੱਤਾ ਗੋਭੀ, ਗਾਜਰ, ਮੈਦਾ ਕੋਨਫਲੋਰ ਨਮਕ ਅਤੇ ਕਾਲੀ ਮਿਰਚ ਨੂੰ ਚੰਗੀ ਤਰ੍ਹਾਂ ਮਿਲਾ ਲਿਓ।
ਅੱਛਾ, ਅੱਛਾ।
ਥੋੜੇ-ਥੋੜੇ ਛੋਟੇ ਗੋਲੇ ਬਣਾ ਕੇ। ਤੇਲ‌ ਵਿੱਚ ਸੁਨਹਿਰੇ ਹੋ ਤ ਤਲੋ ਤੇ ਫਿਰ ਇੱਕ ਕੜਾਹੀ ਵਿੱਚ ਹ ਆਓ। ਹਾਂ, ਹਾਂ ਅਤੇ ਇਹ ਕੜਾਹੀ ਵਿੱਚ ਤੇਲ ਗਰਮ ਕਰ ਲਉ ਅਤੇ ਲਸਣ ਤੇ ਪਿਆਜ ਤੇ ਸ਼ਿਮਲਾ- ਮਿਰਚ ਭੁੰਨ ਲਿਓ। ਆਹੋ
ਅੱਛਾ। ਠੀਕ ਹੈ, ਠੀਕ ਹੈ।
ਤੇ ਹੁਣ ਸੋਇਆ ਸੋਸ ਅਤੇ ਟਮਾਟਰ ਸੌਸ ਅਤੇ ਚਿੱਲੀ ਸੌਸ ਪਾਓ। ਤੇ ਪਾਣੀ, ਪਾਕਰ ਉਬਾਲਿਓ। ਹੁਣ ਉਹਨਾਂ ਨੂੰ ਸਭ ਨੂੰ ਪਾਣੀ ਪਾ ਕੇ, ਤੁਸੀਂ ਉਬਾਲਿਓ। ਤੇ ਕੋਨਫਲੋਰ ਦਾ ਘੋਲ ਪਾਓ। ਤੇ ਸੌਸ ਨੂੰ, ਗਾੜਾ ਹੋਣ ਤਕ ਪਕਾਉਂਦੇ ਰਹੋ।
ਅੱਛਾ-ਅੱਛਾ।
ਤੇ ਆਖਿਰ, ਅਖਿਰ ਵਿੱਚ ਤੱਲੇ ਹੋਏ। ਮਨਚੂਰੀਅਨ ਬੋਲ ਨੂੰ। ਅ ਉਸ ਅ ਦੋ, ਦੋ, ਤੇ ਤਿੰਨ ਮਿੰਟ ਵਿੱਚ ਮਿੰਟ ਵਿੱਚ ਹਲਕਾ ਜਿਹਾ ਪਕਾ ਲਿਓ।
ਅੱਛਾ, ਅੱਛਾ।
ਉਹਨਾਂ ਨੂੰ ਅੱਧੇ ਵਿੱਚ ਛੱਡ ਦਿਓ।
ਹ ਅੱਛਾ ਠੀਕ ਐ-ਠੀਕ ਐ ਹਾਂ ਰੱਸਾ ਬਣ ਜੇਗਾ। ਥੋੜਾ ਸੇ ਹਾਂ-ਹਾਂ, ਠੀਕ ਐ-ਠੀਕ ਐ। ਠੀਕ ਐ ਗੱਲ। ਚਲੋ ਮੈਂ ਤੇ ਜ਼ਰੂਰ ਟਰਾਏ ਕਰਾਂਗੀ, ਬੱਚਿਆਂ ਨੂੰ ਖਵਾਵਾਗੀ, ਬੱਚੇ ਨਾ ਬੜਾ ਪਿੱਛੇ ਪਏ ਹੋਏ ਸੀ। ਕਿ ਮੰਮੀ ਏ ਬਣਾ ਕੇ ਖਵਾਓ ਛੁੱਟੀਆਂ ਪਈਆਂ ਜੀ ਅੱਜ-ਕੱਲ। ਬਸ ਇਹੀਓ ਸਿਰ ਖਾਂਦੇ ਰਹਿੰਦੇ ਨੇ ਪੂਰਾ ਦਿਨ ਕਦੀ ਏਹ ਬਣਾ ਦੋ, ਕਦੀ ਓ ਬਣਾ ਦੋ। ਕਦੀ-ਕਦੀ ਜਾਣਾ ਫਿਰ ਕਦੀ। ਹਾਂ, ਬੱਚੇ ਬੜਾ ਨਈਂ ਤਾਂ-ਨਈਂ ਤਾਂ, ਫੇਰ ਕਹਿੰਦੇ ਨੇ ਨਾ ਅਸੀਂ ਸਕੂਲ ਚਲੇ ਆ। ਫੇਰ ਲੰਚ ਚ ਜਾਈਏ, ਮੰਮੀ ਲੈ ਕੇ ਜਾਈਦਾ, ਤੇ ਇੰਝ ਕਰੋ, ਤੁਸੀਂ ਛੁੱਟੀਆਂ ਚ, ਬਣਾ ਕੇ ਖਵਾ ਦੋ। ਤੇ ਮੈਂ ਇਹ ਸੋਚਦੀ ਵੀ, ਮੈਂ ਕਿਹਾ ਚੱਲ, ਬੱਚੇ ਕਹਿੰਦੇ ਪਏ ਨੇ, ਬਣਾ ਕੇ ਖਵਾਦੇ, ਪਰ ਮੈਨੂੰ ਨਾ ਆਂਦੀ ਨੀ ਗੀ। ਥੋੜੀ ਜੀ ਨਾ ਮੈਨੂੰ ਪਤਾ ਨਹੀਂ ਕਿਵੇਂ ਬਣਾਈਦਾ। ਮੈਂ ਕਿਹਾ ਚਲ ਤੁਹਾਨੂੰ। ਫੋਨ ਕਰ ਹਾਂ, ਮੈਂ ਬੜੇ ਦਿਨਾਂ ਤੋਂ ਸੋਚਦੀ ਪਈ ਸੀ। ਫੋਨ ਕਰਾਂ, ਫੋਨ ਕਰਾਂ, ਲੇਕਿਨ ਟਾਈਮ ਨਹੀਂ ਮਿਲਦਾ ਪਿਆ ਮੈਨੂੰ। ਮੈਂ ਕਿਹਾ ਚੱਲ, ਅੱਜ ਟਾਈਮ ਮਿਲਿਆ ਤੇ, ਫੋਨ ਕਰਕੇ ਪੁੱਛ ਹੀ ਲਵਾਂ। ਕਿੱਦਾਂ ਮਤਲਬ, ਬਣਾਈ ਦੀ ਆ। ਹਾਂਜੀ, ਹਾਂਜੀ। ਹਾਂਜੀ। ਹੋਰ ਸੁਣਾਓ?
ਅਸੀਂ ਤਾਂ, ਸਭ ਤੋ ਵਧੀਆ। ਹਾਂ, ਸਾਡਾ ਵੀ ਸਭ, ਵਧੀਆ ਹੀ ਆ। ਬਸ
ਅਸੀਂ ਵੀ, ਬਾਹਰ ਆਏ ਸੀ। ਘੁੰਮਣ, ਤੇ ਅਸੀਂ। ਅ, ਅਸੀਂ ਬਾਹਰ, ਆਏ ਹੋਏ ਸੀ। ਨਾ ਤੇ। ਬਸ, ਉੱਥੇ ਹੀ।
ਤੇ, ਤੁਸੀਂ ਅਹ, ਅ ਉੱਥੇ ਗਏ ਸੀ, ਨਾ ਅੰਮ੍ਰਿਤਸਰ।
ਹਾਂਜੀ-ਹਾਂਜੀ, ਗਏ ਸੀ, ਅਸੀਂ ਉੱਥੇ।
ਕਿਹੋ ਜਿਹਾ, ਟਿਓਰ, ਟੂਰ ਆ ਤੁਹਾਡਾ?
ਹਾਂਜੀ, ਵਧੀਆ ਰਿਹਾ ਸੀ। ਸਾਡਾ ਉੱਥੇ, ਵਧੀਆ ਸਭ। ਕੁਝ ਰਿਆਸ ਜਿੱਥੇ, ਕਾਫ਼ੀ ਘੁੰਮੇ ਸੀ। ਕਾਫੀ ਸ਼ੋਪਿੰਗ ਵੀ, ਕੀਤੀ ਅਸੀਂ ਉੱਥੇ, ਬੱਚਿਆਂ ਦੇ ਹਾਂਜੀ-ਹਾਂਜੀ, ਹਾਂਜੀ ਮੰਮੀ ਮੇਰੇ ਉੱਥੇ ਈ, ਆ ਗਏ ਸੀ ਜੀ, ਹਾਂਜੀ, ਸਹੀ ਆ। ਪਹਿਲੇ ਨਾਲੋਂ ਤੇ, ਵਧੀਆ ਨੇ ਓ। ਸੋ ਐਕਚੁਲੀ ਮ, ਉਹਨਾ ਦਾ ਮਕਾਨ, ਬਣਦਾ ਪਿਆ ਨਾ।
ਘਰ ਬਣਦਾ, ਪਿਆ ਏ ਹਾਂ।
ਹਾਂ-ਹਾਂ, ਬੰਦਾ ਪਿਆ ਹਜੇ, ਹਾਂ ਬਣ ਮਕਾਨ ਬਣਦਾ ਪਿਆ ਵਾ। ਹਜੇ ਤੇ ਬਸ ਲੱਗੇ। ਥੋੜਾ ਜਿਹਾ ਰਹਿ ਗਿਆ, ਬਸ ਥੋੜਾ ਜਿਹਾ ਰਹਿ ਗਿਆ। ਪਲੱਸਤਰ ਰਹਿ ਗਿਆ। ਹੋਣ ਵਾਲਾ, ਬਾਕੀ ਤਾਂ ਸਾਰਾ ਹੋ ਗਿਆ। ਬਸ ਕਰਦੇ, ਪਏ ਨੇ ਮਿਸ ਤਰੀ ਜਿਹੜੇ ਆ ਨਾ ਉਹ, ਹੌਲੀ-ਹੌਲੀ ਕੰਮ ਕਰਦੇ ਨੇ। ਟੈਮ ਤੇ ਦੇਖੋ ਲੱਗਦਾ ਈ ਐ। ਪੂਰਾ ਈ, ਸਾਰਾ ਈ ਟੁੱਟ, ਕੇ ਬਣਿਆ ਪੂਰਾ। ਇਸ ਕਰਕੇ ਫੇਰ, ਟਾਈਮ ਲੱਗ ਗਿਆ। ਮਿਸਤਰੀ, ਇਹ ਵਿੱਚ ਵੀ ਨਾ ਹਾਂ, ਪੂਰਾ ਟੁੱਟਿਆ ਸੀ, ਵਿੱਚ-ਵਿਚ ਐ ਇਸ ਕਰਕੇ ਬਾਰਿਸ਼ ਵੀ ਆਉਂਦੀ ਰਹੀ ਫੇਰ ਮਿਸਤਰੀਆਂ ਨੇ ਛੁੱਟੀ ਕਰ ਲਈ। ਮਿਸਤਰੀ ਜਿਹੜੇ ਨੇ ਆਉਂਦੇ ਨੀ ਸੀ ਹੈਗੇ ਫੇਰ ਬਾਰਿਸ਼ਾਂ ਬਹੁਤ ਸਟਾਰਟ ਹੋ ਗਈਆਂ ਸੀ ਉੱਥੇ। ਇਸ ਕਰਕੇ ਜਿਹੜਾ, ਟੈਮ ਬਹੁਤ ਲੱਗ ਗਿਆ।
ਆਹੋ-ਆਹੋ।
ਹੂੰ, ਹੋਰ? ਮੈਂ ਤੇ, ਗਈ ਵੀ ਸੀ। ਬੱਚੇ ਨੀ, ਮੇਰੇ ਟਿੱਕੇ, ਹੈਗੇ ਉੱਥੇ। ਫੇਰ ਮੈਨੂੰ ਵਾਪ ਬਸ ਆਉਣਾ, ਪੈ ਗਿਆ, ਜਲਦੀ।
ਵਿ ਚ ਤੂੰ, ਕੋਈ ਤੁਸੀਂ ਆਖਦੇ, ਪਏ ਸੀ ਕਿ, ਮੈਂ ਜਾਵਾਂਗੀ ਤਾਂ ਡਾਕਟਰ। ਤ ਨੂੰ ਦਿਖਾਵਾਂਗੀ ਉੱਥੇ, ਉੱਧਰ ਦੇ ਡਾਕਟਰ ਬੜੇ ਚੰਗੇ। ਤੁਸੀਂ ਦੱਸਦੇ, ਪਏ ਸੀ ਨਾ। ਬੜੇ ਵਧੀਆ, ਡਾਕਟਰ ਹੈ ਉੱਥੋਂ।
ਹਾਂ- ਹਾਂ, ਉਹ ਦਿਖਾਉਣਾ। ਮੇਰਾ ਭਰਾ, ਕਹਿੰਦਾ ਪਿਆ ਸੀ। ਮੈਂ ਵਿਖਾ ਦਾ। ਜਿਵੇ ਮੇਰੀ ਕੁੜੀ ਨੀ। ਕਿ ਉਹ, ਕਹਿ ਰਹੀ ਹੈ। ਵਾਪਸ ਚਲੋ, ਘਰ ਵਾਪਸ ਚਲੋ, ਇਸ ਕਰਕੇ ਮੈਨੂੰ, ਫੇਰ ਆਣਾ ਪੈ ਗਿਆ।
ਤੇ ਫੇਰ ਤੁਹਾਡੀ ਤੁਹਾਡਾ ਤਕਲੀਫ਼ ਤੁਹਾਡਾ ਦਰਦ ਕਿਵੇਂ ਚੰਗਾ ਹੋਇਆ।
ਦਰਦ ਤੇ ਹਜੇ ਹੈਗਾ ਵਾ ਲੇਕਿਨ ਮੈਂ ਫੇਰ ਜਾਵਾਂਗੀ ਦੁਬਾਰਾ ਸੋਚਦੀ ਪਈਆ। ਕਿ ਦੁਬਾਰਾ ਜਿਹੜਾ ਵਾ ਮੈਂ ਜਾਵਾਂ। ਛੁੱਟੀਆਂ ਤੇ ਹਾਂ। ਹਾਂ ਖਤਮ ਹੋਣ ਵਾਲੀਆਂ ਛੁੱਟੀਆਂ ਬਸ। ਲੇਕਿਨ ਇਹ ਵਿੱਚ ਵੀ ਜਦੋਂ ਟਾਈਮ ਮਿਲੇਗਾ ਕਦੀ ਦੋ ਤਿੰਨ ਛੁੱਟੀਆਂ ਲੈ ਕੇ। ਕਿਤੇ ਫੇਰ ਜਾਵਾਂਗੀ ਚੱਕਰ ਮਾਰ ਕੇ ਆਵਾਂ।
ਆਹੋ ਤੇ ਤੁਹਾਨੂੰ ਨਾ ਅ, ਟਾਈਮ ਨਾਲ ਉਹ ਇਲਾਜ ਕਰਾ ਲੈਣਾ ਚਾਹੀਦਾ।
ਉਹ ਤੇ ਹੈ ਮੈਂ ਤੇ ਖੁਦ ਬੜੀ ਪਰੇਸ਼ਾਨ ਮੇਰੇ ਕੋਲ ਤਾਂ ਬੈਠਾ ਵੀ ਨਹੀਂ ਜਾਂਦਾ ਹੈਗਾ, ਜ਼ਿਆਦਾ ਦੇਰ ਤੱਕ ਮੈਂ ਕੋ ਖੜਿਆ ਵੀ ਨੀ ਹੋਇਆ ਜਾਂਦਾ, ਮੈਂ ਭਾਂਡੇ ਵੀ ਨੀ ਮਾਂਜ ਸਕਦੀ ਖੜੇ ਹੋ ਜ਼ਿਆਦਾ ਦੇਰ ਤੱਕ। ਮੈਨੂੰ ਬੜੀ ਦਿੱਕਤ ਹੁੰਦੀ ਐ, ਮੇਰੀ ਪਿੱਠ ਵਿੱਚ ਇੱਕ ਇਕਦਮ ਫੇਰ ਦਰਦ ਸ਼ੁਰੂ ਹੋ ਜਾਂਦਾ ਫੇਰ ਮੈਨੂੰ ਕੋ, ਸ਼ੈਲਫ ਫੜ ਕੇ ਮੈਨੂੰ ਖਲੋਣਾ ਪੈਂਦਾ। ਥੋੜ੍ਹੀ ਦੇਰ ਵਾਸਤੇ।
ਚੰਗੀ ਨਾਲ ਉਹ ਇਲਾਜ ਕਰਾ ਲਿਓ ਤੁਸੀਂ। ਪਹਿਲਾਂ ਚੰਗੀ ਤਰ੍ਹਾਂ ਇਲਾਜ ਕਰਾ ਲਿਓ ਪਹਿਲਾਂ।
ਉਹੀਓ ਮੈਂ ਸੋਚਦੀ ਪਈ ਹੈ। ਕਿ ਵਿੱਚ ਟਾਈਮ ਕੱਢ ਕੇ ਨਾ।
ਦੇਖੋ ਜੀ ਸਾਡਾ ਸਰੀਰ ਚੰਗਾ ਅਤੇ ਸਭ ਚੰਗਾ।
ਹਾਂਜੀ ਹਾਂਜੀ ਬਿਲਕੁਲ ਸਹੀ ਕਿਹਾ।
ਤੇ ਤੁਸੀਂਆ ਤੁਸੀਂ ਪਹਿਲਾਂ। ਆਪਣੇ ਸਰੀਰ ਤੋਂ ਧਿਆਨ ਦਿਓ।
ਹਾਂ ਹਾਂ ਬਿਲਕੁਲ ਬਿਲਕੁਲ ਬਸ ਇੱਥੋਂ ਫ੍ਰਰੀ ਹੋ ਕੇ ਫੇਰ ਮੈਂ। ਵੇਖਾਂ ਜਾਵਾਂਗੀ। ਬਸ ਇਹ ਹੀ ਸੋਚਦੀ ਬਸ ਇਹ ਨਾ ਕਿ ਦੂਰ ਦਾ ਸਫ਼ਰ ਹੈ। ਟਿਕਟਾਂ ਮਿਲਦੀਆਂ ਨੀ ਹੈਗੀਆਂ ਰਿਜਰਵੇਸ਼ਨ। ਦੀ ਨਹੀਂ ਹੈ। ਤੇ ਇਹਦੇ ਵਿੱਚ ਜਿਹੜਾ ਵਾ ਕਿ ਸਾਨੂੰ।
ਸਾਡੇ ਘਰ ਕਦੋਂ ਆਉਗੇ?
ਆਵਾਂਗੀ ਆਵਾਂਗੀ ਟਾਈਮ ਮਿਲੇਗਾ ਤੇ ਜਰੂਰ ਆਵਾਂਗੀ।
ਕੁਛ ਵਧੀਆ ਜਿਹਾ ਬਣਾ। ਬਣਾ ਕੇ ਰੱਖਾਂਗੇ।
ਹਾਂ ਹਾਂ। ਤੇ ਇਹ ਇੱਕ ਟਾਈਮ ਤੇ ਮੈਂ ਦੱਸ ਨੀ ਸਕਦੀ ਕਦੋਂ ਆਵਾਂਗੀ ਪਰ ਮੈਂ ਕੋਸ਼ਿਸ਼ ਜ਼ਰੂਰ। ਕਰਾਂਗੀ ਮੈਂ ਜਰੂਰ ਆਵਾਂਗੀ ਚਲੋ ਅੱਛਾ ਜੀ। ਨਹੀਂ ਨਹੀਂ ਮੈਂ ਨੋਨ ਵੈਜ ਨਹੀਂ ਖਾਂਦੀ ਮੈਂ ਚਲੋ ਜੀ ਠੀਕ ਹੈ ਜੀ।
ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ।
ਸਤਿ ਸ੍ਰੀ ਅਕਾਲ।
ਸਤਿ ਸ੍ਰੀ ਆਕਾਲ।